ਹੋਰ, ਵਧੀਆ। ਬਸ ਤੂੰ ਸੁਣਾ ਕੀ ਕਰਦਾ ਸੇ?
ਵਧੀਆ ਬਸ, ਟੀ ਵੀ ਵੇਖਦਾ ਪਿਆ ਸੀ।
ਮੈਂ ਵੀ ਟੀ ਵੀ ਵੇਖਨਾ ਪਿਆ ਵਾ।
ਅੱਛਾ। ਉਹ ਮੈਂ ਫਿਰ ਤੇਰਾ ਹੈਲੋ ਦਾ ਮੈਸੇਜ ਆਇਆ ਸੀ। ਫਿਰ ਮੈਂ ਚੈੱਕ ਕੀਤਾ। ਮੈਂ ਤੈਨੂੰ ਇੱਕ- ਦੋ ਦਿਨ ਪਹਿਲੇ ਵੀ ਕੀਤਾ ਸੀ ਮੈਸੇਜ।
ਕੀਤਾ ਸੀ।
ਹਾਂ। ਨਹੀਂ ਪਰਸੋਂ ਕੀਤਾ ਸੀ ਸ਼ਾਇਦ ਪਹਿਲੇ।
ਪਰ ਸ ਪਤਾ ਨਹੀਂ ਕੱਲ੍ਹ ਦੇ ਯਾਰ, ਕੱਲ੍ਹ ਤਾਂ ਬਸ ਮਜ਼ਬੂਰੀ ਹੋਈ ਫਿਰਦੀ ਸੀ ਨਾ।
ਕੀ ਹੋਆ ਫਿਰਦਾ ਈ।
ਕੱਲ ਮੈ ਡਿਗ ਗਿਆ ਸਾ ਯਾਰ, ਸੱਟ ਵਾਜ ਗਈ ਮੇਰੇ।
ਅੱਛਾ। ਕਿੱਥੋਂ?
ਬਸ ਯ ਵਾਈਫਾਈ ਸਾਡਾ ਚੱਲਦਾ ਨੀ ਪਿਆ ਸੀ ਉਹ ਮੈਂ ਬੰਦਾ ਬੁਲਾਇਆ ਸੀ ਵਾਈਫਾਈ ਵਾਲਾ।
ਅੱਛਾ।
ਉਹ ਮੈਨੂੰ ਪਰਲੇ ਕੋਠੇ ਤੇ ਗਿਆ ਸੀ ਏਥਰ ਪਤਾ ਕੱਲ ਮੀਂਹ ਪੈਂਦਾ ਪਿਆ ਸੀ।
ਹਾਂ-ਹਾਂ।
ਹਮ। ਉੱਥੇ ਮੇਰਾ ਨਾ ਪੈਰ ਸਲਿਪ ਹੋਆ। ਓਥੇ ਇਕ ਫੱਟਾ ਪਿਆ ਸੀ ਉਹ ਫੱਟਾ ਉੱਤੇ ਉਸ ਲਿਖਿਆ ਮੇਰੇ ਪੈਰਾਂ ਤੇ ਡਿੱਗਿਆ ਜੋ ਤੇ ਮੇਰੇ ਪੈਰਾਂ ਤੇ ਨੀਲ ਪੈ ਗਿਆ ਦੋਨੋ ਦੇ।
ਅੱਛਾ ਜੀ।
ਹਾਂ।
ਫਿਰ ਲਿੱਤੀ ਦਵਾਈ ਵਗੈਰਾ।
ਹਾਂ-ਹਾਂ।
ਅੱਛਾ।
ਬਸ ਮੈ ਖੇਡਦਾ ਸੀ ਕੈਰੀ ਮਨਾਟੀ ਦੀ ਵਿਡਿਉ।
ਅੱਛਾ। ਤੇ ਤੂੰ ਵੀ ਵਿਹਲਾ-ਵਿਹਲਾ ਪੰਗੇ ਹੀ ਲੈਂਦਾ ਰਹਿੰਦਾ।
ਉਹ ਬਸ ਯਾਰ ਵਾਈਫਾਈ ਚੱਲਦਾ ਨਹੀਂ ਪਿਆ ਸੀ। ਤਿੰਨ -ਚਾਰ ਦਿਨ ਹੋ ਗਏ ਸਨ ਕੱਲ ਐ ਸੀ। ਕਲ ਮੀਂਹ ਪੈਂਦਾ ਪਿਆ ਸੀ। ਉਹ ਪੈਰ ਸਲਿੱਪ ਹੋ ਗਿਆ।
ਕੈ ਮ ਵਾਹ ਜੀ ਵਾਹ!
ਹੋਰ ਕੀ ਕਰਦਾ ਪਿਆ?
ਬਸ, ਹੁਨ ਮਤਲਬ ਰੋਟੀ ਖਾ ਕੇ ਹੱਟਿਆ। ਅਸੀਂ ਕੀ ਖਾਧਾ, ਕੀ ਖਾਧਾ ਵੇ। ਹਾਂ। ਆਲੂ ਵਾਲੀ ਸਬਜ਼ੀ।
ਚੱਲ ਓਏ ਸਰ ਜੀ।
ਹਾਂ।
ਮੈਂ ਦੇਨਾ ਵੇ ਮੈਂ ਭੁੱਖ ਤੇ ਲੱਗੀ ਕੁਛ ਬਣਾਉਦਾ ਵਾ ਮਗਰੋਨੀਮ ਕਰੋਨੀ ਬਣਾਉਣਾ।
ਅੱਛਾ। ਸਵੇਰੇ ਕੀ ਖਾਧਾ?
ਖਾਦਾ ਚੀਲਾ ਵੇਸਣ ਦਾ ਚੀਲਾ ਉਹ ਕਿ ਹੁੰਦਾ। ਵੇਸਣ ਦਾ ਚਿਲਾ ਹੁੰਦਾ ਹੈ ਅੱਛਾ। ਵੇਸਣ ਦਾ ਹਾਂ। ਵੇਸਨ ਦਾ ਚਿਲਾ ਖਾਦਾ ਸੀ ਵੀ ਭੁੱਖ ਲੱਗੀ ਸੀ ਮੈਂ ਕੁਛ ਬਣਾ ਕੇ ਖਾਂਦੇ ਹਾਂ।
ਹਾਂ। ਸਹੀ ਹੁੰਦੇ ਵੇਸਨ ਦੇ ਚਿਲੇ ਵੀ।
ਉਹ ਕੀ ਹੁੰਦਾ ਹੈ?
ਵੇਸਨ ਗਰਮ ਹੁੰਦਾ ਜਾਂ ਠੰਡਾ ਹੁੰਦਾ।
ਵੇਸਨ ਗਰਮ ਹੁੰਦਾ ਹੈ।
ਗਰਮ ਹੰਦੇ ਨੇ।
ਹਾਂ-ਹਾਂ ਗਰਮ ਹੁੰਦਾ।
ਗਰਮੀਆਂ ਚ ਤਾ ਖਾਣ ਦਾ ਕੋਈ ਫਾਇਦਾ ਨਹੀਂ ਜਿਵੇਂ ਅੱਜ ਮੌਸਮ ਸਹੀ ਹੈ ਅੱਜ ਖਾ ਸਕਦਾ ਬੰਦਾ।
ਹਾਂ। ਬੜਾ ਸ਼ੋਰ ਪਾਇਆ ਪਿੱਛੇ।
ਹੈਂ।
ਬੜਾ ਸ਼ੋਰ ਪਾਇਆ ਪਿੱਛੇ ਨਿਆਣੇ ਬੋਲਦੇ ਪਏ ਨੇ।
ਹਾਂ। ਇਹਦਾ ਵਜੇ ਮੈਂ ਬਾਹਰ ਆਇਆ ਵਾ ਪਿੱਛੇ ਆਇਆ ਕੋਠੇ ਤੇ।
ਅੱਛਾ। ਕੋਠੇ ਤਾਂ ਆਇਆਂ।
ਪੈਸੇ ਪੂਸੇ ਆਏ ਨੇ ਕਿ ਨਹੀਂ ਆਏ ਹਲੇ।
ਨਾ ਹਜੇ ਤਾਂ ਨਹੀਂ ਆਏ।
ਮੇਰੇ ਤਾਂ ਆਉਂਦੇ ਹੀ ਨੀ ਪਏ ਦਸ ਦਿਨ ਹੋ ਗਏ ਨੇ
ਆ ਜਾਣਗੇ ਮੇਰੇ ਖਿਆਲ ਨਾਲ
ਹਮ
ਐਤਵਾਰ ਤੋਂ ਪਹਿਲੇ-ਪਹਿਲੇ ਆ ਜਾਣਗੇ
ਐਤਵਾਰ ਤੋਂ ਪਹਿਲੋ - ਪਹਿਲੇ ਹਾਂ ਅੱਜ ਵੀਰਵਾਰ ਹੋ ਅੱਜ ਵੀਰਵਾਰ ਹੈਨਾ
ਅੱਜ ਪਤਾ ਨੀ ਸ਼ੁੱਕਰਵਾਰ ਸ਼ਾਇਦ ਅੱਜ ਫੋਨ ਚੈਕ ਕਰ ਲਓ ਹਾਂ। ਸ਼ੁੱਕਰਵਾਰ ਹੈ
ਸ਼ੁੱਕਰਵਾਰ ਆਂ ਫਿਰ ਪਰਸੋਂ ਆ ਜਾਣਗੇ ਜਦ ਬਾਰਾਂ ਦਿਨ ਹੋ ਹੀ ਜਾਣਗੇ ਜੀ ਕੱਲ ਆ ਗਏ ਕਲ ਪਰਸੋ ਆ ਗਏ ਨਾ
ਹੈਲੋ
ਮੈਂ ਕਦੇ ਵੀ ਪਰਸੋਂ ਆਗੇ ਤੇ ਬਾਰਾਂ-ਬਾਰਾਂ ਦਿਨ ਤੋਂ ਹੋ ਹੀ ਜਾਣਗੇ ਦੀ ਵੀ
ਹੈਂ
ਮੈਂ ਕਿਹਾ ਜੇ ਅਗਰ ਪਰਸੋਂ ਆਗੇ ਤੇ ਬਾਰਾਂ ਦਿਨ ਹੋਈ ਜਾਣਗੇ
ਹਾਂ
ਹਾਂ। ਅਜ ਇੱਕ ਤਰੀਕ ਨੂੰ ਫਲਾਈ ਸਕਦਾ ਇੱਕ ਤਰੀਕ ਨੂੰ ਅੱਜ ਬਾਰਾਂ ਦਿਨ ਹੋ ਹੀ ਗਏ ਨੇ ਫਿਰ
ਆ ਜਾਣਗੇ ਇੱਕ ਐਪ ਅਪਡੇਟ ਕਰਨ ਦਾ ਵੀ ਆ ਗਿਆ
ਹਾਂ। ਤੇ ਮੈਂ ਕਲ ਅਜ ਤੇ ਕੱਲ ਹੀ ਆ ਗਿਆ ਸੀ ਸਾ਼ਈਦ ਕਲ ਹਾਂ ਅੱਜਕਲ ਯਾਦ ਨੀ ਹੈਗਾ ਕਰ ਲਿਆ ਮੈਂ
ਮੈਂ ਹੁਣ ਨੀ ਵੇਖਿਆ ਮੈਂ ਐਪ ਹੀ ਨੀ ਓਪਨ ਕੀਤਾ
ਮੈਂ ਵੀ ਨਹੀਂ ਕੀਤਾ ਕੱਲ ਦਾ ਫੋਨ।
ਤੈਨੂੰ ਅੱਛਾ ਤੇਰੇ ਸੱਟ ਲੱਗ ਗਈ ਸੀ।
ਉਹ ਪੈਰਾਂ ਚ ਯਾਰ ਦਰਦ ਬੜੀ ਹੁੰਦੀ ਪਈ। ਤਾਂ ਨ ਗੱਲ ਕੀਤੀ ਥੋੜ੍ਹਾ ਜਿਹਾ ਮੈਂ ਫੇਰ ਦਵਾਈ ਦੁਵਾਈ ਖਾਧੀ ਸੀ ਨਾ ਦਵਾਈ ਸ਼ਾਇਦ ਕੋਈ ਦਵਾਈ ਸੀ ਨੀਂਦ ਦੀ।
ਅੱਛਾ
ਉਹ ਖਾਧੀ ਫਿਰ ਸੁੱਤਾ ਰਿਹਾ ਸਾਰਾ ਦਿਨ
ਅੱਛਾ
ਉਹ ਸਾਰਾ ਦਿਨ ਸੁਤਾ ਰਿਹਾ ਰਾਤੀ ਫਿਰ ਨੀਂਦ ਨਹੀਂ ਆਈ
ਫਿਰ ਰਾਤੀ ਜਾਗਦਾ ਰਿਹਾ
ਰਾਤੀ ਜਾਗਦਾ ਰਿਹਾ, ਤਿੰਨ ਵਜੇ ਸੁੱਤਾ ਜਾ ਕੇ ਫੇਿਰ
ਵਾਜੀ- ਵਾ
ਉਹ ਰਾਤੀ ਕਹਿਦੀ, ਦਰਦ ਬੜੀ ਹੋਈ ਏ, ਦਰਦ ਹੁੰਦੀ ਬਾਈ ਡਿੱਗੇ ਸੀ ਨਾ, ਪੱਟਾ ਉਸ ਜਿਦਾ ਬਾਲਾ ਨਈ ਹੁੰਦਾ, ਬਾਲਾ ਲੱਕੜ ਦਾ
ਹਾਂ-ਹਾਂ-ਹਾਂ
ਉਹ-ਉਹ ਡਿੱਗਿਆ ਸੀ। ਮੇਰੇ ਉੱਤੇ ਆ ਕੇ
ਅੱਛਾ, ਤੇਰੇ ਪੈਰਾਂ ਤੇ, ਗਿਰ ਗਏ ਕਿ, ਤੇਰੇ ਉੱਪਰ ਹੀ ਗਿਰ ਗਿਆ
ਮਤਲਬ, ਮੇਰੇ ਪੱਟ-ਪੱਟ ਤੇ ਪੱਟਾਂ ਤੇ
ਅੱਛਾ, ਹਾਂ ਵਾਜਦਾ ਵੀ ਬੜੀ ਜੋਰ ਕੀ ਆ
ਵਾਜਾ ਭਾਰੀ ਬੜਾ ਸੀ ਯਾਰ, ਬਸ ਉਹ ਤੇ ਚੀਕਾ ਨਿਕਲ ਗਈਆਂ, ਮੇਰੇ ਤੇ ਨੀਲ ਪੇਣ, ਦੋਵੇੋਂ ਲੱਤਾਂ ਚ ਜੇ ਏ ਤੇ ਸ਼ੁਕਰ ਏ, ਕੋਈ ਟੁੱਟਾ-ਟੱਟਾ ਨਈ ਮੇਰਾ
ਆਹ -ਆਹ ਸ਼ੂਕਰ ਹੈ, ਇਹ ਤਾਂ ਕੋਈ ਨੀ ਨੀਲ- ਨੂਲ ਤਾਂ ਠੀਕ ਹੋਜੂਗਾ
ਹਾਂ ਨੀਲ ਤਾਂ, ਚੱਲ ਠੀਕ ਹੋ ਜਾਣਗੇ
ਪਤਾ ਲੱਗਦਾ ਜਾਂਦਾ
ਹਾਂ ਬਰਸਾਤ ਪਈ ਦੋ ਦਿਨ ਤੋਂ, ਬਰਸਾਤ ਪਈ ਸੀ ਸਵੇਰੇ, ਥੋੜਾ ਜਿਹਾ ਮੌਸਮ ਵਧੀਆ, ਹੋਂਇਆ ਸੀ। ਰਾਤੀ ਬਹੁਤ ਬਰਸਾਤੀਂ ਏ
ਹਮ
ਰਾਤੀ ਬਾਰਾਂ ਵਜੇ, ਸਟਾਰਟ ਹੋ ਗਈ ਸੀ ਬਾਰਿਸ਼ ਪੈਣਾ
ਹਾਂ ਰਾਤੀ, ਮੈਂ ਤਾਂ ਸੋ ਗਿਆ ਸੀ। ਮੈਨੂੰ ਤਾਂ ਕੁਛ ਯਾਦ ਨਹੀਂ ਸਵੇਰੇ ਉੱਠਿਆ, ਸਵੇਰੇ ਹਲਕੀ -ਹਲਕੀ ਹੁੰਦੀ ਪਈ ਸੀ।
ਰਾਤੀ, ਬਹੁਤ ਤੇਜ਼ ਬਾਰੀਸ਼ ਹੋਈ ਏ, ਇੱਕ- ਦੋ ਵੱਜੇ ਦੇ ਕੋਲ। ਪਹਿਲੇ ਤਾਂ, ਬੁੰਦਾ -ਬਾੰਦੀ ਚੱਲਦੀ ਰਹੀ, ਬਾਰਾਂ ਵਜੇ ਸਾਢੇ -ਬਾਰਾਂ ਇੱਕ ਵਜੇ ਤੱਕ। ਫਿਰ ਉਸ ਤੋਂ ਬਾਅਦ, ਤੇਜ਼ ਹੋਇਆ ਸੀ ਮੀਂਹ ਹਾਂ ਉਸ ਤੋਂ ਬਾਅਦ ਤੇਜ਼ ਹੋਇਆ ਸੀ।
ਅੱਛਾ।
ਹੋਰ, ਸੁਣਾ ਨਵੀ ਤਾਜੀ?
ਬਸ।
ਕਿੰਨੀ ਕੋਲਾ ਰਹਿ ਗਈਆਂ, ਤੇਰੀ ਫਿਰ, ਕਿੰਨੀ ਕੋਲ ਰਹਿ, ਕਿੰਨੀ ਕੋਲ ਰਹਿ ਗਈਆਂ ਨੇ।
ਮੇਰੀਆਂ, ਸੋਚ ਲੈ ਮਤਲਬ ਪਤਾ ਤਾਂ ਨਹੀਂ, ਅਜੇ ਕਿੰਨੀਆਂ ਐਕਸੈਪਟ ਹੋਈਆਂ, ਕਿੰਨੀਆਂ ਰਿਜੈਕਟ ਹੋਈਆਂ, ਡੈਸ਼ਬੋਰਡ ਤੇ ਦੇਖਿਆ ਹੀ ਨਹੀਂ -ਨਹੀਂ ਉੱਥੇ ਵੇਖਿਆ ਸੀ ਮੈਂ, ਮਤਲਬ ਅਕਸੈਪਟ ਕਈ ਹੋ ਗਈਆ ਐ। ਵੈਸੇ ਜਿਵੇਂ ਸਬਮਿਟ ਵੇਖਿਆ ਜਾਏ, ਸਬਮਿਟ ਤਾਂ ਮੈਂ ਮੇਰੇ ਖਿਆਲ ਨਾਲ, ਸੋਲਾਂ ਕਰ ਦਿੱਤੀਆ
ਅੱਛਾ।
ਅਤੇ ਉਹਦੇ ਵਿੱਚੋਂ, ਇੱਕ ਅੱਧੀ ਰਿਜੈਕਟ ਵੀ ਏ, ਆਪਣੀ ਜਿਹੜੀ ਅਸੀਂ ਕੋਲ ਕੀਤੀ ਸੀ, ਉਹ ਵੀ ਰਿਜੈਕਟ ਹੋ ਗਈ।
। ਜਿਸ ਟਾਈਮ, ਸਾਡੀ ਆਵਾਜ਼ ਆਉਣੀ ਬੰਦ ਹੋ ਜਾਏ, ਨਾ ਫੋਨ ਕੱਟ ਦਿਆ ਕਰ।
ਹਾਂ। ।
ਕਿਉਂਕਿ, ਉਹ ਰਿਜਕਟ ਹੋ ਜਾਂਦੀ, ਬਾਅਦ ਜਦੋਂ ਉਹ ਸੈਕਿੰਡ, ਉਹ ਖਰਾਬ ਕਰਦੇ ਸਾਡੀਆਂ, ਕੋਲਾ ਤਾਂ ਜਦੋ, ਆਵਾਜ਼ ਆਨੀ ਬੰਦ ਹੋਂ ਜਾਏ, ਫੋਨ ਕੱਢਦੇ ਨਾਲ ਦੇ ਨਾਲ ਹੋਰ, ਇੱਕ ਦੋ ਮਿੰਟ ਚ ' ਪੈਹੇ ਚ ਇੱਕ ਦੋ ਮਿੰਟ ਚ ਅਗਰ ਹੋ ਗਈ ਅਕਸੈਪਟ, ਤਾਂ ਦਸ -ਪੰਦਰਾਂ ਰੁਪਏ, ਆਈ ਜਾਣਗੇ
ਹਾਂ ਸਹੀ ਗੱਲ
ਹਾਂ, ਉਹ ਚੱਕਰ ਸਫਾਈ ਸਾਡੀ ਕੋਲ, ਖ਼ਰਾਬ ਹੋ ਜਾਂਦੀ ਹੈ
ਬਸ, ਇਸ ਹਿਸਾਬ ਨਾਲ ਸਮਝ ਲੈ, ਮੇਰੀ ਤੇਰਾਂ ਜਾਂ ਚੌਦਾਂ ਕੋ ਤੇਰਾ ਕੋਲਸ, ਮੰਨ ਲੈ ਜਿਹੜੀਆਂ ਮਤਲਬ ਬਿਲਕੁਲ, ਸਹੀ ਹੋਣਗੀਆਂ। ਮਤਲਬ, ਤੇਰਾ ਕੋਲਸ ਦੇ, ਇੱਕ ਸੌ ਤੀਹ ਮਿੰਟ ਹੋ ਗਏ।
ਅੱਛਾ, ਇੱਕ ਸੌ ਤੀਹ ਮਿੰਟ।
ਹਾਂ। ਤੇ ਕਿੰਨੇ ਮਿੰਟ ਚਾਹੀਦੇ ਹੁੰਦੇ ਆ?
ਯਾਰ ਵੀ ਤਾਂ ਹਿਸਾਬ ਨਾਲ ਤੇ ਮੇਰੇ ਇੱਕ ਸੌ ਅੱਸੀ ਮਿੰਟੇ ਕਦੋਂ ਦੇ ਹੋ ਗਏ ਹੋਣਗੇ ਯਾਰ।
ਕਿਉਂ?
ਮੇਰੇ ਦੋ ਸੌ। ਅਠਾਰਾਂ ਉੱਨੀ ਕੋਲਾ ਐਕਸੈਪਟ ਹੋਈਆ ਹੋਣਗੀਆਂ ਮੈਂ ਗਿਨੀ ਹੋ ਨਹੀਂ ਵੈਸੇ ਗਿਣ ਕੇ ਦੱਸ ਕਿੰਨੀ ਦੱਸ ਹੋਏ ਹੋਣੇ ਮੇਰੇ ਹਿਸਾਬ ਤੇ।
ਅਠਾਰਾਂ ਉੱਨੀ ਕੋਲਸ ਹੈਂ।
ਹਾਂ। ਹੋ ਸਕਦੇ ਮੇਰੀ ਸ਼ਾਇਦ ਐਕਸੈਪਟ ਹੋ ਗਈ ਉਹੀ।
ਅਹ ਤੇਰੀ ਵੈਸੇ ਟੋਟਲ ਕੋਲਸ ਕਿੰਨੀਆਂ ਹੋਈਆਂ।
ਮੇਰੇ ਸ਼ਾਇਦ ਟਵੈਨਟੀ ਟੂ ਜਾਂ ਟਵੈਂਟੀ ਥਰੀ ਹੋਈਆ ਨੇ।
ਅੱਛਾ। ਹਾਂ ਮੇਰੀ ਦੀਦੀ ਹੀ ਨਾ। ਟ੍ਵੇਂਟੀ ਨਾਈਨ ਕੋਲਸ ਤੇ ਜਾ ਕੇ ਇੱਕ ਸੌ ਅੱਸੀ ਮਿੰਟ ਪੂਰੇ ਹੋਏ ਸੀ।
ਅੱਛਾ।
ਇਸ ਤਰ੍ਹਾਂ ਤੇਰੇ ਪਹਿਲੇ ਹੋ ਜਾਣੇ ਆ ਮੇਰੇ ਤੋਂ।
ਮਹਾਂ ਮੇਰੇ ਪਹਿਲੇ ਦੇਣ ਗਏ।
ਹਾਂ। ਫਿਰ ਮੈਨੂੰ ਗੱਲ ਕਰਨ ਵਾਸਤੇ ਕੋਈ ਨਵਾਂ ਬੰਦਾ ਲੱਭਣਾ ਪਊਗਾ।
ਪਿੱਛੇ ਆਵਾਜ਼ ਬਹੁਤ ਆ ਰਹੀ ਹੈ।
ਹਾਂ। ਇਹ ਬੱਚੇ ਨੇ ਰੁਕ ਜਾਂਦਾ। ਕੋਠੇ ਹੀ ਜਾਂਦਾ।
ਗਰਮੀ ਹੁਣ ਗਰਮੀ ਚ ਹੋਣ ਲੱਗ ਗਈ ਧੁੱਪ ਆ ਗਈ ਨਾ ਗਰਮੀ ਚ ਏਨੀ ਗਰਮੀ ਚ ਹੋਣਾ ਕੀ ਹੈ ਮਾਰਕਿੰਟ ਸੁਣਿਆ ਪਾਣੀ ਵੀ ਆਉਣ ਵਾਲਾ।
ਆ ਗਿਆ ਕਹਿੰਦੇ ਹਲਕਾ- ਹਲਕਾ ਆ ਗਿਆ।
ਹਾਂ- ਹਾਂ ਗੋਲਡੀ ਝੁਕਦਾ ਰਾਤੀ ਦੱਸਦਾ ਪਿਆ ਸੀ ਓਹਨੇ ਨਵੀ ਪੋਸਟ ਵਿੱਚ ਪਾਇਆ ਸੀ।
ਹਾਂ ਹਾਂ।
ਮੈਂ ਚਲੋ ਵਧੀਆ ਹੁਣ ਬਾੜ ਆਏਗੀ ਤੇ ਹੁਣ ਥੋੜ੍ਹੇ ਡੁੱਬਣਗੇ ਮਹੀਨੇ ਤੱਕ।
ਬਸ ਆਹੀ ਮਹੀਨਾ ਇਸ ਤੋਂ ਅਗਲਾ ਮਹੀਨਾ ਪਿਛਲੇ ਸਾਲ ਵੀ ਅਗਲੇ ਮਹੀਨੇ ਮੀਂਹ ਤੇ ਮੀਂਹ ਪਿਆ ਸੀ ਤੇ ਆਪਣੀ ਤਾਂ ਜਿਹੜੀ ਕਲੋਨੀ ਹੈਗੀ ਉਹ ਤਾਂ ਬਿਲਕੁਲ ਡੁੱਬ ਗਈ ਸੀ।
ਤੁਹਾਡੀ ਡੁੱਬ ਗੇਈ ਅੱਧੀ ਸਾਡਾ ਵੀ ਡੁੱਬ ਗਿਆ ਸੀ ਹੀ।
ਅੱਛਾ ਪਰ ਆਪਣੀ ਜਿਹੜੀ ਗਲੀ ਹੈ ਨਾ ਜਿਸ ਗਲੀ ਚ ਆਪਣਾ ਘਰ ਹੈ। ਉਹ ਠੀਕ ਹੈ ਕਿਉਂਕਿ ਉਹ ਉੱਚੀ ਹੈ ਉੱਥੇ ਪਾਣੀ ਨੀ ਆਉਂਦਾ।
ਹ ਤੁਹਾਡੇ ਘਰ ਦੇ ਖੇਤ ਚ ਤੁਹਾਡੇ ਘਰ ਦੇ ਖੇਤ ਨੇ ਉਹ ਤੇ ਡੁੱਬ ਜਾਂਦੇ ਨੇ ਸਾਰਾ।
ਹਾਂ- ਹਾਂ ਆਰਾਮ ਨਾਲ ਖੇਤ ਜਿਹੜਾ ਕੱਚਾ ਰਸਤਾ ਉਹ ਵੀ ਪੂਰਾ।
ਹਾਂਲ। ਉਹ ਤਾਂ ਡੁੱਬ ਜਾਂਦਾ ਉੱਧਰ ਤਾਂ ਆਪਾਂ ਮੀਂ ਪਾਣੀ ਵੇਖਣੇ ਪਿਛਲੇ ਸਾਲ ਆਏ
ਪੱਕਾ ਰਸਤਾ ਉਹ ਵੀ ਡੁੱਬ ਜਾਂਦਾ।
ਅੱਛਾ ਜੀ।
ਹਾਂ। ਪਿਛਲੀ ਵਾਰੀ ਪਤਾ ਕੀ ਹੋਇਆ ਸੀ ਕਲੋਨੀ ਤੋਂ ਬਾਹਰ ਨੀ ਨਿਕਲ ਪਾਉਂਦੇ ਸੀ ਅਸੀਂ।
ਅੱਛਾ।
ਹਾਂ। ਟਰੈਕਟਰ ਆਉਂਦਾ ਸੀ ਇੱਥੇ।
ਫਿਰ ਤਾਂ ਕਮ ਸੇ ਕਮ ਤੁਸੀਂ ਹਫ਼ਤਾ ਬਾਹਰ ਹੀ ਨਿਕਲੋਗੇ ਤਿੰਨ ਚਾਰ ਦਿਨ ਜਿਨਾਂ ਤੱਕ ਪਾਣੀ ਰਿਹਾ ਹੋਏਗਾ।
ਹਾਂ- ਹਾਂ ਬਿਲਕੁਲ ਕੋਈ ਕੰਮ ਤੇ ਨਹੀਂ ਗਿਆ। ਹਾਂ। ਬਹੁਤ ਦਿੱਕਤ ਸੀ।
ਖੰਬੇ ਖੁੰਬੇ ਟੁੱਟ ਗਏ ਸਨ।
ਹਾਂ ਬਿਲਕੁ
ਸਾਡਾ ਤਾਂ ਚੱਲ ਸੋਲਰ ਲੱਗੇ ਹੋਏ ਸਨ। ਸਾਡੇ ਚੱਲ ਸੋਲਰ ਲੱਗੇ ਹੁੰਦੇ ਸੀ ਨਦੀ ਨੇ ਚਾਰਜ ਹੋ ਜਾਂਦੇ ਸੀ ਰਾਤੀ ਫਿਰ ਪੂਰਾ ਚੱਲਦੇ ਸਨ।
ਅੱਛਾ ਠੀਕ ਹੈ ਤੁਸੀਂ ਸੋਲਰ ਲਵਾਇਆ ਹੋਇਆ। ਅੱਛਾ ਜੀ।
ਕਾਫੀ ਚ ਤਿੰਨ ਚਾਰ ਲੱਖ ਤੋਂ ਹੋ ਗਏ ਇਸਨ
ਅੱਛਾ ਉਹ ਤੇ ਇੱਕ ਪੀ ਐਮ ਯੋਜਨਾ ਵੀ ਚੱਲਦੀ ਹੈ, ਉਹ ਦੇ ਤਾ ਸੀਗੇ।
ਤੇ ਉਹ ਤੇ ਹੁਣ ਚੱਲੀਏ ਸਾਲ ਹੀ ਹੋਇਆ, ਆਪਾਂ ਉਸ ਤੋਂ ਪੰਜ ਛੇ ਸਾਲ ਪਹਿਲੇ ਲਵਾਏ ਸਨ ਆਪਾਂ ਤੇ
ਅੱਛਾ ਸਹੀ ਚੱਲਦੇ।
ਹਾਂ, ਬਸ ਅਸੀ ਚੱਲਣ ਹਾਂ ਵੱਧ ਹੋ ਜਾਂਦੀ। ਮਰਕਾ ਦੋ ਹਜ਼ਾਰ ਬਿੱਲ ਆ ਰਿਹਾ ਨਾ, ਮਤਲਬ ਦੋ ਹਜ਼ਾਰ ਬਿੱਲ ਆ ਰਿਹਾ ਸੋ ਲੱਖ ਕੇ ਪੰਜ ਸੌ ਰੁਪਏ ਬਿੱਲ ਹਿਸਾਬ ਐ ਲਾਲਾ। ਹਾਂ, ਏਸੀ ਨੀ ਚੱਲਦਾ ਹਾ, ਏਸੀ ਨੀ ਚੱਲਦਾ। ਬਾਕੀ ਸਭ ਚੱਲਦਾ ਫਰਿੱਜ ਮੋਟਰ ਕੱਪੜੇ ਧੋਣ ਵਾਲੀ ਮਸ਼ੀਨ ਗੀਜ਼ਰ ਸਭ ਚੱਲਦਾ। ਬਸ ਏ ਸੀ ਛੱਡ ਗਏ, ਹਾਂ ਏਸੀ ਬਿਜਲੀ ਚੱਲਦਾ।
ਫਿਰ ਤਾਂ ਤੁਹਾਡਾ ਦੋ ਹਜ਼ਾਰ ਤੇ ਖਰਚਾ ਆ ਹੀ ਜਾਂਦਾ ਹੋਊਗਾ ਬਿਜਲੀ ਦਾ। ਏਸੀ ਤੇ ਚੱਲਦਾ, ਹੀ ਪੂਰਾ ਦਿਨ ਪੂਰੀ ਰਾਤ
ਹਾਂ ਇਨਾ ਨੀ ਆਉਂਦਾ ਬੇਲੇ ਏਸੀ ਦਾ ਵੀ ਯਾਰ ਪੰਦਰਾਂ ਸੌ ਆ ਜਾਂਦਾ ਹੈਏਗਾ, ਸਾਡਾ
ਅੱਛਾ,
ਪਿੰਡਾਂ 'ਚ ਉਨਾ ਦੀ ਘੱਟ ਹੁੰਦੀ ਹੈ ਪਿੰਡਾਂ 'ਚ।
ਹਾਂ ਵੀ ਏ ਜਦ ਪੰਜਾਬ ਚ ਹੁੰਦੇ ਨਾ ਅਸੀਂ
ਫਿਰ ਤਾਂ ਇੰਨੀ ਵੀ ਨੀ ਨਹੀਂ ਹੋਣਾ ਸੀ, ਉੱਥੇ ਪਤਾ ਨੀ ਦੋ ਸੌ ਤਾਂ ਮਾਫ਼ ਹੀ ਹੈ।
ਤਿੰਨ ਸੌ ਤਿੰਨ ਸੌ ਉਲਟਾ
ਤਿੰਨ ਸੌ ਹਾਂ, ਤਿੰਨ ਸੌ ਯੂਨਿਟ ਤੁਹਾਨੂੰ ਪਤਾ ਹੀ ਹੈ, ਕਿੱਥੇ ਬਲਦੇ ਆ। ਖਾਲੇ ਹੈਂ।
ਹੈਲੋ, ਮੈਂ ਤਾਂ ਨੈਕਸਟ ਕੋਲ ਕਰਨ ਲੱਗਾ ਹਾਂ।
ਚੱਲ ਠੀਕ ਹੈ ਕਰ